ਹੈਲੋ, ਹੈਲੋ,
ਹੈਲੋ,
ਸਸ ਰੀ ਕਾਲ ਜੀ।
ਹਾਂਜੀ, ਸਸ਼ ਰੀ ਅਕਾਲ ਜੀ।
ਹੋਰ ਦੱਸੋ, ਘਰ ਪਰਿਵਾਰ ਵਧੀਆ ਤੁਹਾਡਾ।
ਹਾਂਜੀ-ਹਾਂਜੀ ਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ।
ਮੈਂ ਤੇ ਵਧੀਆ ਜੀ ਵਧੀਆ।
ਹਾਂਜੀ ਫਿਰ
ਬਸ ਜੀ ਉਹ ਬੱਚਿਆਂ ਨੂੰ ਨਾ ਟੋਪਿਕ ਮਿਲਿਆ ਹੋਇਆ ਸੀ, ਕਿ ਗਰਮੀ ਦੀ ਬੱਚਿਆਂ ਨੂੰ ਛੁੱਟੀਆਂ ਹੋਈਆਂ, ਉਹਨਾਂ ਨਾ ਪ੍ਰੋਜੈਕਟ ਮਿਲਿਆ ਹੋਇਆ ਸੀ, ਪੋਲਿਊਸ਼ਨ ਤੇ।
ਹਾਂਜੀ-ਹਾਂਜੀ, ਪੋਲਿਊਸ਼ਨ ਦੇਖੋ ਜੀ, ਅੱਜ-ਕੱਲ੍ਹ ਬਹੁਤ ਜ਼ਿਆਦਾ ਫੈਲਿਆ ਵਾ।
ਹਾਂਜੀ-ਹਾਂਜੀ।
ਕਿਉਂਕਿ ਗਰਮੀ ਬਹੁਤ ਜ਼ਿਆਦਾ, ਇਨਵਾਇਰਮੈਂਟ ਬਹੁਤ ਜ਼ਿਆਦਾ ਖ਼ਰਾਬ ਹੋਇਆ ਦਾ।
ਹਾਂਜੀ ਸਰ ਅੱਜ-ਕੱਲ੍ਹ ਨਾ ਪਤਾ ਕੀ ਐ, ਕਿ ਜਿੱਦਾਂ ਕਿ ਹੁਣ ਹਰ ਇੱਕ ਘਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਕਿ ਹਰੇਕ ਘਰ ਦੇ ਵਿੱਚ ਏ ਸੀ ਲੱਗਿਆ ਹੋਇਆ ਨਾ। ਦੇਖੋ ਜੀ, ਏਸੀ ਅੰਦਰ ਤਾਂ ਕਿੰਨਾ ਠੰਡਾ ਕਰ ਰਿਹਾ, ਬਾਹਰ ਦੇ ਜਿਹੜੇ ਵਾਤਾਵਰਨ ਆ ਜੀ ਉਹਨੂੰ ਕਿੰਨਾ ਪ੍ਰਦੂਸ਼ਿਤ ਕਰ ਰਿਹਾ, ਹਵਾ ਨੂੰ ਪ੍ਰਦੂਸ਼ਿਤ ਕਰ ਰਿਹਾ ਨਾ। ਕਿੰਨੀ ਗਰਮੀ ਛੱਡ ਰਿਹਾ ਬਾਹਰ ਦੇ ਵਿੱਚ, ਦਰਖਤਾਂ ਨੂੰ ਨੁਕਸਾਨ ਹੁੰਦਾ ਦੇਖੋ ਕਿੰਨਾ।
ਬਹੁਤ ਜੀ ਬਹੁਤ, ਤੁਸੀਂ ਐਹ ਦੇਖੋ ਜਿਹੜੇ ਵਾਹਨ ਹੈਗੇ ਨੇ ਮੋਟਰਸਾਈਕਲ, ਕਾਰ ਇਹਨਾਂ ਦਾ ਵੀ ਬਹੁਤ ਜ਼ਿਆਦਾ ਪ੍ਰਦੂਸ਼ਣ ਹੈਗਾ।
ਹਾਂਜੀ-ਹਾਂਜੀ।
ਬਹੁ ਜਿਆਦਾ ਨੁਕਸਾਨ ਕਰ ਰਹੇ ਨੇ। ਜਿਹੜੇ ਪੰਛੀ-ਪੁੰਛੀ ਹੈਗੇ ਨੇ, ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਸ ਚੀਜ਼ ਦਾ।
ਹਾਂਜੀ-ਹਾਂਜੀ, ਜਿਸ ਤਰ੍ਹਾਂ ਹੁਣ ਤੁਸੀਂ ਦੇਖੋ ਕਿ ਇੱਕ ਹਰ ਇੱਕ ਪਹਿਲਾਂ ਹੁੰਦਾ ਸੀ, ਕਿ ਕਿਸੇ ਕੋਲ ਸਾਇਕਲ ਹੁੰਦੀ ਸੀ ਚਲੋ। ਸਿਰਫ ਗੱਡੇ ਸਾ ਸਾਈਕਲ ਹੁੰਦੀਆਂ ਸੀ, ਕਿਸੇ ਘਰ ਮੋਟਰਸਾਈਕਲ ਨੀ ਹੁੰਦਾ ਸੀ, ਕਾਰ ਨੀ ਹੁੰਦੀ ਸੀ, ਅੱਜ ਕੱਲ ਜੀ ਹਰ ਘਰ ਵਿੱਚ ਮੋਟਰਸਾਈਕਲ ਐ, ਕਾਰ ਐ, ਹੋਰ ਤੁਸੀਂ ਦੇਖੋ ਕਿ ਉਹ ਜਿੰਨਾ ਆਪਾਂ ਨੂੰ ਸੁੱਖ ਦੇ ਰਹੇ ਐ, ਕਿ ਆਪਾਂ ਨੂੰ ਮਿੰਟਾਂ ਸਕਿੰਟਾਂ ਵਿੱਚ ਇੱਕ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਵੇ। ਚੱਲ ਜਾਂਦੇ ਆ, ਉਹਨਾ ਹੀ ਜੀ ਤੁਸੀਂ ਇੱਕ ਮੋਟਰਸਾਈਕਲ ਤੁਸੀਂ ਦੇਖੋਗੇ ਕਿ ਅਗਰ ਟਰੈਫਿਕ ਦੇ ਵਿੱਚ ਮੋਟਰਸਾਈਕਲ ਰੁਕ ਜਾਂਦਾ, ਆਪਾਂ ਪਿੱਛੇ ਖੜ ਜਾਂਦੇ ਆਂ, ਸਾਹ ਲੈਣਾ ਔਖਾ ਹੋ ਜਾਂਦਾ ਉਸਦੇ
ਬਿਲਕੁਲ ਜੀ ਬਿਲਕੁਲ, ਬਿਲਕੁਲ ਸਈ ਗਾੱਲ ਏ।
ਕਿੰਨਾ ਨੁਕਸਾਨ ਕਰ ਦੇਖੋ ਦਿੱਕਤ ਆ ਰੇਆ ਆਪਾਂ ਨੂੰ ਜੀ, ਹਾਂਜੀ ਕਾਲਾ ਤੂਆਂ ਛੱਡ
ਜੈਵੇਂ ਘ ਘਰਾਂ ਦੇ ਕੋ ਨਾਲ ਈ ਫੈਕਟਰੀਆਂ ਖੋਲੀ ਦੀਆਂ ਨੇ, ਓਨਾਂ ਦਾ ਇੰਨਾ ਗੰਦਾ ਤੂਐਂ ਬੱਚ ਬੱਚੇ ਬਿਮਾਰ ਓ ਜੱਨਦੇ ਨੇ ਐ, ਤੂਆਂ ਲੱਗ ਕੇ
ਹਾਂਜੀ, ਹਾਂਜੀ।
ਬੋਤ ਜਾਦਾ ਗੰਦਾ ਤੂਆ ਐ ਤੇ, ਜੈਵੇਂ ਇਨਡਸਟਰੀ ਏਲਿਆ ਐਗੈ ਓਥੇ ਬਨ ਬ ਓਥੇ ਫੈਕਟਰੀ ਖੋਲਨੀ ਚਾਈਦੀ ਐ ਏਦਾਂ ਨੀ ਖੋਲਨੀ ਚਾਇਦੀ ਐ ਗਲੀਆਂ ਚ ਈ, ਬੰਦੇਆਂ ਨੇ ਫੈਕਟਰੀ ਖੋਲੀ ਦੀਆਂ ਐ
ਹਾਂਜੀ, ਹਾਂਜੀ।
ਹੁੱਨ ਜੈਵੇਂ ਅਗਰ ਓ ਆਨਦੇ ਨੇ ਨਾ ਜਿੱਦਾਂ ਪੋਲਿਯੂਸ਼ਨ ਆਲੇ
ਹਾਂਜੀ, ਹਾਂਜੀ।
ਓਨਾ ਨੂੰ ਪੈਹੇ ਦੇ ਕੇ ਚੱਲੋ ਜੀ ਪਜਾ ਦਿੰਦੇ ਨੇ, ਓ ਵੀ ਚੱਲੇ ਜਾਂਦੇ ਨੇ ਪੈਹੇ ਖਾ ਕੇ ਐ ਨੀ ਓਨਾਂ ਦਾ ਮਤਲਬ ਚਲਾਨ ਚਲੂਨ ਕੱਟਨ ਓਨਾਂ ਨੂੰ, ਇੱਕ ਸਾਈਡ ਤੇ ਕਰਨ ਇ‌ ਇਡਸਟਰੀ ਏਲਿਏ ਚ ਕਰਨ ਨਾ ਜੀ।
ਹਾਂਜੀ, ਹਾਂਜੀ ਜੀ ਵੱਡੇ-ਵੱਡੇ ਪਾਂ ਕੈ ਸਕਦੇ ਕਿ ਵੱਡੇ-ਵੱਡੇ ਪ੍ਰਦੇਸ ਦੇਸਾਂ ਵਿੱਚ ਏਦਾਂ ਹੀ ਹੁੰਦਾ ਜੇ ਇੱਕ-ਇੱਕ ਜਗਾ ਸਥਿਤ ਕੀਤੀ ਹੁੰਦੀ ਕਿ ਤੁਸੀਂ ਇਹ ਫੈਕਟਰੀ ਇੱਥੇ ਲਗਾਣੀ ਜੀ ਆਪਾਂ ਕੈ ਸਕਦੇ ਕਿ ਆ ਅਪਣਾ ਇੰਡੀਆ ਕਿ ਛੋਟੇ ਲੈਵਲ ਤੇ ਐ, ਕਿੱਥੇ ਕਿ ਖੁੱਲੀ ਜਗਾ ਤੇ ਪਲਾੱਟ ਇਦਾਂ ਤੇ ਐਥੇ ਅਪਨੀ ਇੰਡਸਟਰੀ ਖੜੀ ਕਾਰ ਲੈਂਦਾ ਇੱਕ।
ਹਾਂਜੀ-ਹਾਂਜੀ ਓਈ ਤੇ, ਪਤਾ ਕੀ ਏ ਜੀ ਸਾਡੇ ਐਥੇ ਨਾ
ਚ ਕਿੰਨੀਆਂ ਅਪਾਂ ਨੂੰ ਮਿਲਦੀਆਂ ਇਹ
ਬਿਲਕੁਲ ਜੀ ਬਿਲਕੁਲ। ਹੁਨ ਸਾਡੇ ਐਥੇ ਪਤਾ ਕੀ ਐਗੈ ਐਥੇ ਨਾ ਸਾਡੇ ਗਲੀਆਂ ਚ ਈ, ਬੋਤ ਜ਼ਿਆਦਾ ਬੰਦਿਆਂ ਨੇ ਨਾ ਫੈਕਟਰੀ ਖੋਲ ਲੀਯਾ ਨੇ।
ਹਾਂਜੀ, ਅੱਛਾ।
ਹਾਂ ਓਦੇ ਕਾਰਨ ਬੋਤ ਜ਼ਿਆਦਾ ਨਾ ਪੋਲਿਓਸ਼ਨ ਹੁੰਦਾ ਏ, ਬੱਚਿਆਂ ਨੂੰ ਬੋਤ ਜ਼ਿਆਦਾ ਅਸਰ ਹੁੰਦਾ ਐ ਓਸ ਜੀ ਤਾਂ ਕਦੀ ਖਾਂਸੀ ਓ ਰੀ ਏ ਕਦੀ ਜ਼ੁਕਾਮ ਓ ਰਿਆ ਕਦੀ ਬਿਮਾਰ ਓ ਰੇ ਨੇ ਬੋਤ ਗੰਦਾ ਤੂਆਂ ਐਗੈ
ਤੂਆਂ ਗੰਦਾ ਜੀ ਓਨਾਂ ਨਾਲ ਦੇਖੋ ਜੀ ਗੰਦਾ ਪਾਣੀ ਨਦੀਆਂ ਵਿੱਚ ਮ ਨੈ ਵਿੱਚ ਮਿਲਦਾ ਪੇਐ
ਹਾਂਜੀ, ਹਾਂਜੀ ਆੱਜ-ਕਾੱਲ ਤੁਸੀਂ ਐ ਦੇਖੋ ਕੋਈ ਠੰਡੀ ਹਵਾ ਈ ਨੀ ਤਾਨੂੰ ਦਿਖੇਗੀ। ਇੰਨੀ ਗਰਮ ਹਵਾਵਾਂ ਸਾਰਾ ਇਨਵਾਇਰਮੈਂਟ ਖ਼ਰਾਬ ਹੋਏਆ ਦਾ ਬਿਲਕੁਲ।
ਹਾਂਜੀ, ਹਾਂਜੀ ਤੁਸੀਂ ਦੇਖੋਗੇ ਕਿ ਕਰੋਨਾ ਟਾਈਮ ਕੀ ਹੁੰਦਾ ਸੀ ਕੀ ਘਰੋਂ ਨਿਕਲਨਾ ਬੰਦ ਸੀ, ਤੇ ਆਵਾ-ਜਾਈ ਬਿਲਕੁਲ ਬੰਦ ਹੋ ਗੀ ਸੀਗੀ ਚਾਰੇ ਪਾਸੇ ਠੰਡੀਆਂ ਹਵਾਵਾਂ ਚੱਲਦੀਆਂ ਸੀ ਜੀ ਗਰਮੀਆਂ ਦੇ ਵਿੱਚ ਵੀ।
ਕੁਲ ਬਿਲਕੁਲ ਸਈ
ਅਪਾਂ ਕੈਦੇ ਸੀ ਕਿ ਵਾਤਾਵਰਨ ਹੁਣ ਸਾਫ਼ ਹੋ ਗਿਆ ਹੈ। ਸਾਫ਼ ਓ ਤਾ ਹੋ ਗਿਆ ਕਿ ਪ੍ਰਦੂਸ਼ਣ ਹੀ ਖਤਮ ਹੋ ਗਿਆ ਸੀ ਓਸ ਟਾਈਮ ਆਵਾਜਾਈ ਦੇ ਸਾਧਨਾਂ ਦਾ
ਬਿਲਕੁਲ ਜੀ ਬਿਲਕੁਲ, ਸਾਰੀ ਫੈਕਟਰੀਆਂ ਵੀ ਬਾਂਦ ਸੀ ਵਾਹਨ ਵੀ, ਨਿ ਚਲਾ ਸਕਦਾ ਸੀ ਬੰਦਾ
ਹਾਂਜੀ, ਹਾਂਜੀ।
ਬਾੱਸ ਓਈ ਏ ਨਾ ਬੰਦਾ ਬੰਦਾ, ਤਾਂ ਈ ਇਨਵਾਯਰਮੈਂਟ ਵਦਿਐ ਕਿ ਪੋਲਿਯੂਸ਼ਨ ਬਿਲਕੁਲ ਕਾੱਟ ਗੇਆ, ਫੈਕਟਰੀਆਂ ਵੀ ਚੱਲਨੀਆਂ ਬੰਦ ਓ ਗਈਆਂ ਓ ਤੇੇ ਓਟੋਮੈਟਿਕਲੀ ਹਵਾ ਜੇਗੀ ਨਾ
ਹਾਂਜੀ, ਪ੍ਰਦੂਸ਼ਨ ਦੀ ਵਿ ਹਾਂ ਦੇਖੋ ਤੁਸੀਂ ਹੁੱਨ ਪੈਲਾ ਹੁੰਦਾ ਸੀ ਕਿ, ਕਿਸੇ ਨੂੰ ਕੋਈ ਦਿਲ ਦਾ ਦੌਰਾ ਜੜਾ ਪੈਂਦਾ ਸੀ ਓ ਕਿਸੇ ਬੰਦੇ ਨੂੰ ਜੋ ਜਆਦਾ ਬਿਮਾਰ ਸੀ, ਓਨੁ ਐਗਾ ਸੀ ਆੱਜ-ਕਾੱਲ ਜੀ ਹਰ ਇੱਕ ਬੰਦਾ ਕੈਨਦਾ ਕਿ ਅਸੀਂ ਮਿਯੁਜ਼ਿਕ ਉਚਾ ਨੀ ਸੁਨ ਸਕਦੇ ਸਾਨੂੰ ਦਿਲ ਕੁਛ ਹੁੰਦਾ ਤੜ ਕਨ ਅਵਾਜਾ ਆਂਦੀ ਏ ਕੁਛ, ਸ਼ੋਰ ਪ੍ਰਦੂਸ਼ਣ ਕੋਈ ਬਰਦਾਸ਼ ਨੀ ਕਰ ਪਾਂਦਾ ਦੇਖੋ ਜੀ
ਕਰ ਪਾਉਂਦਾ ਜੀ ਬਿਲਕੁਲ ਸਹੀ ਕਹਿ ਰਹੇ ਨੇ, ਜ ਬਿਮਾਰੀਆਂ ਬਹੁਤ ਜ਼ਿਆਦਾ ਵਧਗੀਆ ਜੀ ਨੇ ਜੀ ਅੱਜ ਦੇ
ਹਾਂਜੀ- ਹਾਂਜੀ। ਸ਼ੋਰ ਪ੍ਰਦੂਸ਼ਣ ਇੰਨਾ ਜੀ, ਅੱਜ ਕੱਲ੍ਹ ਲੋਕ ਹਾਰਨ ਕਿੰਨੇ ਵਜਾਂਦੇ ਆ, ਮਿੰਟੋ ਚ ਲਾਈਨ ਖੜ ਜਾਵੇ, ਤਾਂ ਮਿੰਟੋ ਮਿੰਟ, ਪਹਿਲਾਂ ਹੋਰਨ ਹੀ ਵਜਾਈ ਜਾਣਗੇ।
ਹਾਂ, ਸਹੀ ਗੱਲ ਹੈ।
ਤੇ ਜੇ, ਅੱਜ ਕੱਲ ਦੇਖੋ ਤੁਸੀਂ ਪਹਿਲਾਂ ਕ ਹੁੰਦਾ ਸੀ, ਕਿ ਚਲੋ ਜੇ ਕਿਸੇ ਦੇ ਘਰ ਵਿਆਹ ਸ਼ਾਦੀ ਕੋਈ ਫੰਕਸ਼ਨ ਹੈ ਤਾਂ ਛੋਟਾ-ਮੋਟਾ ਡੈਕ ਲਗਾ ਲੈਂਦੇ ਹੁੰਦੇ ਸੀ। ਹੈ ਨਾ ਅੱਜ ਕੱਲ੍ਹ ਦੇਖੋ ਜੀ, ਇਹਨੇ ਵੱਡੇ ਵੱਡੇ ਡੀਜ਼ੇ ਆ ਗਏ ਨੇ।
ਬਿਲਕੁਲ ਜੀ ਬਿਲਕੁਲ।
ਕਿੱਥੇ ਦੂਰ ਦੂਰ ਤੱਕ ਇਹਨਾਂ ਦੀ ਆਵਾਜ਼ਾਂ ਜਾਂਦੀਆਂ, ਕਿੰਨਾ ਸ਼ੋਰ ਪ੍ਰਦੂਸ਼ਨ ਹੁੰਦਾ ਜੀ।
ਪਤਾ ਕੀ ਹੈ ਜੀ, ਜਿਵੇਂ ਹੁਣ ਤੁਸੀਂ ਇਹ ਦੇਖੋ। ਦੇਖੋ ਬਾਹਰਲਾ ਦੇਸ਼ ਨੀ ਏਦਾਂ ਉੱਥੇ ਬਿਲਕੁਲ ਵੀ ਇੱਕ ਪ੍ਰਸੈਂਟ ਵੀ ਉਹ ਨੀ ਹੈਗਾ ਪੋਲਿਊਸ਼ਨ ਇੱਕ ਪਰਸੈਂਟ ਵੀ ਬਿਲਕੁਲ ਸਾਫ਼ ਸਫਾਈ ਵਾਲਾ ਦੇਸ਼ ਹੈਗਾ। ਮੈਂ ਨਾ ਘੁੰਮ ਕੇ ਆਇਆ ਸੀ ਨਾ ਜੀ ਉੱਥੇ ਬਾਰ। ਮੈਂ ਗਿਆ ਸੀ। ਮੋਸਕੋ ਉੱਥੇ ਘੁੰਮਣ
ਅੱਛਾ ਜੀ
ਉੱਥੇ ਜੀ ਇੱਕ ਪਰਸੈਂਟ ਵੀ ਗੰਦਗੀ ਨੀ ਐ, ਤੁਸੀਂ ਉੱਥੇ ਪਾਵੇਂ ਨੰਗੀ ਪੈਰੀ ਘੁੰਮੋ ਤੁਹਾਡੇ ਗੰਦਾ ਨੀ ਹੋਏਗਾ ਪੈਰ ਐਨੀ ਸਾਫ਼ ਸਫ਼ਾਈ ਹੈਗੀ ਉੱਥੇ ਏਨਾ ਵਧੀਆ ਇਨਵਾਇਰਮੈਂਟ ਹਵਾ ਪਾਣੀ ਏਨਾ ਵਧੀਆ ਮੈਂ ਕਹਿਣਾ ਪੁੱਛੋ ਨਾ ਤੁਸੀਂ ਉੱਥੇ ਕਿਉ ਕਿ ਪਲਿਊਸ਼ਨ ਐ।
ਪੋਲਿਊਸ਼ਨ ਨੀ ਹੈਗਾ ਸੀ, ਹਾਂਜੀ।
ਹੋਰ ਉੱਥੇ ਜ਼ਿਆਦਾਤਰ ਬੱਸ ਕਾਰਾਂ ਈ ਚੱਲਦੀਆਂ ਨੇ ਉੱਥੇ ਉੱਥੇ ਕੁਛ ਨੀ ਹੈ ਬਾਈਕਾਂ ਬੁਇਕਾਂ ਉੱਥੇ ਬਸ ਜ਼ਿਆਦਾਤਰ, ਇਲੈਕਟ ਇਲੈਕਟ੍ਰੀਸਿਟੀ ਵਾਲੀ ਚੀਜ਼ਾਂ ਚੱਲਦੀਆਂ ਨੇ।
ਹਾਂਜੀ ਹਾਂਜੀ, ਆਪਣੇ ਆਪਣੇ, ਦੇਸ਼ ਵਿੱਚ ਵੀ ਆਪਾਂ ਕਹਿ ਸਕਦੇ ਹਾਂ, ਕਿ ਥੋੜ੍ਹਾ ਜਿਹਾ ਇਲੈਕਟ੍ਰਿਕ ਆ, ਵਹੀਕਲ ਆ ਚੁੱਕੇ ਨੇ, ਜਿਵੇਂ ਕਿ ਸਕੂਟਰੀਆਂ ਵੀ ਦੇਖੋ, ਅੱਜ ਕੱਲ ਹੈਗੀਆਂ ਸਭ ਲ ਗੱਡੀਆਂ ਵੀ ਆ ਗਈਆਂ, ਇਲੈਕਟ੍ਰੀਕਲ, ਹਨਾ ਜੀ।
ਹਾਂਜੀ ਹਾਂਜੀ। ਪਰ, ਬਹੁਤ ਘੱਟ ਲੋਕਾਂ ਕੋਲ ਲੱਗੀਆਂ ਨੇ ਜੀ ਇਹ ਚੀਜ਼ਾਂ।
ਹਾਂਜੀ ਹਾਂਜੀ ਲੋਕਾਂ ਜੀ ਪਤਾ ਕੀ ਹੈ, ਜੇ ਹਰ ਕੋਈ ਅੱਜ ਕੱਲ ਕਹਿੰਦਾ ਕਿ ਅਸੀਂ ਅਗਰ ਕਿਸੇ ਨੇ ਆਪਣੇ ਘਰ ਤੋਂ ਬਾਜ਼ਾਰ ਵੀ ਜਾਣਾ ਜੀ, ਉਹ ਕਹਿੰਦਾ, ਕਿ ਮੈਂ ਜੀ, ਮੈਂ ਤਾਂ ਗੱਡੀ ਤੇ ਜਾਵਾਂਗਾ ਗਰਮੀ ਬਹੁਤ ਹੈ ਜਾਂ, ਠੰਡ ਬਹੁਤ ਹੈ, ਪਰ ਮੀਂਹ ਹੈ। ਫਿਰ ਉਹੀ ਹੈ ਕਿ, ਜੇ ਪਹਿਲਾਂ ਜਮਾਨੇ ਹੁੰਦੇ ਸੀ ਲੋਕੀ ਸਾਈਕਲਾਂ ਤੇ ਜਾਂਦੇ ਸੀ, ਪੈਦਲ ਜਾਂਦੇ ਸੀਗੇ। ਹਵਾ ਨੂੰ ਪ੍ਰਦੂਸ਼ਿਤ ਹੋ, ਅੱਜ ਕੱਲ੍ਹ ਜੀ ਮੋਸਟਲੀ ਸਾਰੇ ਲੋਕੀ ਗੱਡੀਆਂ ਚੁੱਕ ਲੈਂਦੇ ਆ, ਮੋਟਰਸਾਈਕਲ ਚੁੱਕ ਲੈਂਦੇ ਆ, ਬੱਸ ਜੀ। ਸ਼ੋਰ ਪ੍ਰਦੂਸ਼ਣ, ਤੇ ਹਵਾ ਪ੍ਰਦੂਸ਼ਣ ਫੈਲਾਉਂਦੇ ਏ
ਹਰ ਚੀਜ਼ ਦੁਨੀਆਂ ਆਰਾਮ ਆਰਾਮਦਾਰੀ। ਜਾਂਦੀ ਹੈਗੀ, ਆਰਾਮ ਨਾਲ ਜਾਈਏ ਸਕੂਨ ਮਿਲੇ ਬਸ।
ਹਾਂਜੀ ਹਾਂਜੀ ਇਹ ਤੇ ਹੈ ਜੀ।
ਹਮ, ਬਸ ਸਹੀ ਏ ਯਾਰ ਪ੍ਰਦੂਸ਼ਣ ਦਾ ਥੋੜਾ ਘੱਟ ਹੋਣਾ ਚਾਹੀਦਾ, ਸਰਕਾਰ ਨੂੰ ਦੇਖਣਾ ਚਾਹੀਦਾ ਕਿ ਪ੍ਰਦੂਸ਼ਣ ਘੱਟ ਕਰੇ। ਕਿਉਂਕਿ, ਇਸ ਚੀਜ਼ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ
ਹਾਂਜੀ। ਇਹ ਤਾਂ ਹੈ, ਕਈ ਵੇਲੇ ਇੱਦਾਂ ਕੋਈ ਕਿਸੇ ਫੰਕਸ਼ਨ ਹੁੰਦਾ, ਕੋਈ ਡੀ ਜੇ ਆਪਾਂ ਕਹਿੰਦੇ ਕਿ ਬਾਰਾਂ ਵਜੇ ਤੱਕ ਹੀ ਹਨਾ ਵਜਾ ਸਕਦੇ ਹਾਂ, ਪਰ ਨਹੀਂ ਲੋਕ, ਕਈ ਲੋਕ ਨਹੀਂ ਸੁਣਦੇ ਹੈਗੇ ਜੀ। ਇੱਕ, ਦੋ ਦੋ, ਤੱਕ ਵਜਾਈ ਜਾਂਦੇ ਆ।
ਮਤ ਹਾਂ, ਦੋ ਦੋ, ਤਿੰਨ ਤਿੰਨ, ਵਜੇ ਤੱਕ ਭਾਵੇਂ ਪੁਲਿਸ ਵੀ ਆ ਜਾਏ ਨਾ, ਤਾਂ ਵੀ ਵਜਾਂਦੇ ਰਹਿੰਦੇ।
ਹਾਂਜੀ ਹਾਂਜੀ, ਦੇਖੋ ਜੀ। ਹੋਰ ਜਿਹੜਾ ਬਜ਼ੁਰਗ ਹੈ ਜਾਂ ਬਿਮਾਰ ਬੰਦਾ ਜੇ ਆਪਾਂ ਨੂੰ ਕਹਿੰਦੇ ਆ ਕਿ ਹਾਂ ਤੁਸੀਂ ਉਹ ਹੈਨਾ। ਉਹ ਨੀ ਬਰਦਾਸ਼ਤ ਕਰ ਪਾਂਦਾ ਇਨਾ ਸ਼ੋਰ।
ਹੁੰਦੀ ਏ ਜੀ ਉਹਨਾ ਨੂੰ ਬਹੁਤ ਦਿੱਕਤ ਹੁੰਦੀ ਏ।
ਤਾਂਈ ਕਹਿੰਨੇ ਆਂ ਕਿ ਜੇ ਆਪਾਂ ਨੂੰ ਆਪਣੇ ਆਪ ਨੂੰ ਈ ਸਮਝਦਾਰੀ ਵਰਤਾਂਗੇ ਤਾਂ ਆਪਣਾ ਆਪਣੀ ਕੁਦਰਤ ਸਾਫ਼ ਰਏ
ਬਿਲਕੁਲ ਜੀ ਬਿਲਕੁਲ ਐਹ ਤਾਂ ਪਤਾ ਕੀ ਹੈਗਾ ਜੀ, ਸਾਨੂੰ ਤਾਂ ਧਰਤੀ ਮਿਲੀ ਦੀ ਓਹ ਤਾਂ ਕੇਅਰ ਤਾਂ ਸਾਨੂੰ ਈ ਕਰਨੀ ਪਏਗੀ ਨਾ ਜੀ।
ਹਾਂਜੀ-ਹਾਂਜੀ।
ਇਹ ਤੇ ਹੁਣ ਐਸੀ-ਐਸੀ ਚੀਜ਼ਾਂ ਆ ਗਈਆਂ ਨੇ, ਓਹਦੇ ਕਾਰਨ ਬੋਤ ਜ਼ਾਦਾ ਇਨਵਾਇਰਮੈਂਟ ਖਰਾਬ ਹੋ ਗਿਆ।
ਹਾਂਜੀ ਤਾਂ ਹੀ ਕਹਿੰਦੇ ਆ ਕਿ ਜੀ ਹਾਂਜੀ ਆਪਾਂ ਨੂੰ ਦਰਖਤ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੀ ਹੈ, ਦਰਖਤ ਹਰਿਆਲੀ ਲਿਆਣੀ ਚਾਹੀਦੀ ਹੈ, ਆਪਾਂ ਕੀ ਕਰਦੇ ਹਾਂ ਜੀ, ਅਗਰ ਕਹਿੰਦੇ ਆਪਾਂ ਆਪਣੇ ਘਰ ਪਹਿਲਾਂ ਹੁੰਦੇ ਸੀ, ਪਿੰਡਾਂ ਵਿੱਚ ਦਰੱਖਤ ਲੱਗੇ ਹੁੰਦੇ ਸੀ, ਅੱਜ ਕੱਲ੍ਹ ਜੀ ਘਰ ਵੱਡੇ ਆ, ਤੇ ਆਪਾਂ ਦਰੱਖਤ ਇੱਕ ਨਿੱਕਾ ਜਿਹਾ ਵੀ ਦਰਖਤ ਨੀ ਲਗਾ ਸਕਦੇ, ਆਪਾਂ ਕਹਿੰਦੇ ਜੀ ਕੰਧ ਪੈਂਦਾ
ਹਾਂਜੀ ਪਤਾ ਕੀ ਹੈ ਜੀ, ਅੱਜ ਕੱਲ੍ਹ ਤੇ ਕੱਟੀ ਜਾ ਰਹੇ ਨੇ ਦਰੱਖ਼ਤ।
ਹਾਂਜੀ ਹਾਂਜੀ
ਲਗਾਉਣ ਦੀ ਜਗ੍ਹਾ ਕੱਟੀ ਜਾ ਰਹੇ ਨੇ।
ਹਾਂਜੀ ਹਾਂਜੀ, ਉਹੀ ਹੈ ਜੀ, ਲੋਕਾਂ ਦੀ ਸੋਚ ਥੋੜ੍ਹੀ ਉਹ ਵੱਧ ਚੁੱਕਿਆ ਗਿਆ, ਕਹਿੰਦਾ ਕਿ, ਨਹੀਂ ਲਗਾਉਣਾ ਕਿ ਸਾਡੇ ਘਰ ਤਾਂ ਗੰਦ ਪੈਂਦਾ ਸੀ ਗਾ। ਦਰੱਖ਼ਤ ਨਹੀਂ ਲਗਾ ਸਕਦੇ, ਵਿਹੜੇ ਚ ਗੰਦ ਪੈਂਦਾ ਜੀ। ਇਨਾ ਨੀ ਪਤਾ, ਜੀ, ਜੇ ਆਪਾਂ ਦਰੱਖਤ ਲਗਾਉਂਗੇ ਤਾਂ ਹੀ ਆਪਾਂ ਪ੍ਰਦੂਸ਼ਣ ਨੂੰ ਕੰਟਰੋਲ ਕਰ ਸਕਦੇ ਆਂ।
ਬਿਲਕੁਲ ਜੀ, ਸਾਨੂੰ ਆਕਸੀਜਨ ਵੀ ਦੇਖੋ ਕਿੰਨੀ ਜ਼ਾਦਾ ਦਿੰਦਾ ਦਰਖਤ।
ਹਾਂਜੀ ਹਾਂਜੀ
ਬਹੁਤ ਜ਼ਿਆਦਾ ਠੰਡੀ ਹਵਾਵਾਂ ਦਿੰਦਾ ਹੈ ਹਰ ਚੀਜ਼ ਜਿਵੇਂ ਕੋਈ ਬਾਰੀ ਧੁੱਪ ਧੁੱਪ ਤੋਂ ਥੱਲੇ ਬੰਦਾ ਖੜਾ ਹੋ ਸਕਦਾ ਛਾਂ ਚ ਬਹੁਤ ਫਾਇਦਾ ਹੁੰਦਾ ਇਸ ਚੀਜ਼ ਦਾ ਵੀ
ਹਾਂਜੀ ਇਹ ਤਾ ਹੈ ਜੀ।
ਹੁਣ ਤੁਸੀਂ ਐਹ ਦੇਖਲੋ ਜੀ। ਗਰਮੀ ਦੇਖ ਲੋ ਹੁਣ ਕਿੰਨੀ ਵੱਧ ਗਈ ਏ, ਬਾਰਿਸ਼ ਨੀ ਹੋ ਰਹੀ ਮੌਸਮ ਮੌਨਸੂਨ ਸਾਰਾ ਖਰਾਬ ਹੋਇਆ ਦਾ, ਬਾਰਿਸ਼ ਆ ਈ ਨਈ ਰਈ ਬਿਲਕੁਲ।
ਹਾਂਜੀ ਹਾਂਜੀ
ਕਿੱਥੇ ਜਾਦਾ ਬਾਰਿਸ਼ ਆਈ ਜਾ ਰਹੀ ਏ ਕਿੱਥੇ, ਆਈ ਨੀ। ਬਹੁਤ ਜਿਆਦਾ ਨਾ ਸਾਰਾ ਇਨਵਾਇਰਮੈਂਟ ਖ਼ਰਾਬ ਹੋ ਚੁੱਕਿਆ ਹੈ ਪੋਲਿਊਸ਼ਨ ਦੇ ਕਾਰਨ
ਤਾਂ ਹੀ ਹੈ ਜੀ ਕਹਿ ਸਕਦੇ ਕਿ ਆਪਾਂ ਦਾ ਹੱਲ ਆਪਾਂ ਨੂੰ ਇਹ ਹੈ ਕਿ ਆਪਾਂ ਨੂੰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਆ ਇਹ ਦੇਖੋ ਦਰਖਤ ਲਗਾਉਣਾ ਸਾਰਾ ਕੁਝ ਵੀ ਸਾਰਾ ਪ੍ਰਦੂਸ਼ਣ ਇੱਕ ਤਰ੍ਹਾਂ ਦਾ ਖ਼ਤਮ ਹੋ ਜਾਏਗਾ ਨਾ
ਹਾਂ ਬਿਲਕੁਲ ਜੀ ਬਿਲਕੁਲ।
ਆਪਣੇ ਘਰ ਦੇ ਵਿੱਚ ਇੱਕ ਨੱਦਾ ਤਾ ਆਪਾਂ ਜ਼ਰੂਰ ਲਗਾਣਾ ਚਾਹੀਦਾ ਐ ਤਾਂਹੀ ਆਪਾਂ ਪ੍ਰਦੂਸ਼ਣ ਨੂੰ ਖ਼ਤਮ ਕਰ ਪਾਵਾਂਗੇ ਤੇ
ਉਹ ਤਾਂ ਸਹੀ ਗੱਲ ਹੈ ਬਿਲਕੁਲ ਤੁਹਾਡੀ। ਅਜ ਕੱਲ੍ਹ, ਹਾਂਜੀ। ਮੈਂ ਕਹਿ ਰਿਹਾ, ਬਸ ਇਹੀ ਅਗਰ ਹਰ ਬੰਦੇ ਦੀ ਸੋਚ ਵਧੀਆ ਹੋ ਜਾਏ ਨਾ ਜੀ ਕਿ ਸਾਨੂੰ ਮਤਲਬ ਪ੍ਰਦੂਸ਼ਣ ਖ਼ਤਮ ਕਰਨਾ ਐ, ਇਹ ਤਾਂ ਈ ਹੋ ਸਕਦਾ ਜੀ
ਹਾਂਜੀ-ਹਾਂਜੀ ਤਾਂ ਈ ਜੀ ਮੈਂ ਬੱਚੇ ਦੇ ਪ੍ਰੋਜੈਕਟ ਵਿੱਚ ਪ੍ਰਦੂਸ਼ਣ ਦੇ ਨਾਲ ਇੱਕ ਦਰਖਤ ਜ਼ਰੂਰ ਬਣਾ ਤਾ ਜੀ।
ਬਿਲਕੁਲ ਜੀ ਬਿਲਕੁਲ। ਕਿਉਂਕਿ, ਅੱਜ-ਕੱਲ੍ਹ ਪ੍ਰਦੂਸ਼ਣ ਦੇ ਕਾਰਨ ਬਹੁਤ ਜ਼ਿਆਦਾ ਬਿਮਾਰੀਆਂ ਫੈਲਦੀਆਂ ਨੇ। ਹੈਲੋ।